ਹ।
ਹੈਲੋ।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
ਕੀ ਹਾਲ ਚਾਲ ਜੀ?
ਠੀਕ ਹੈ ਜੀ, ਤੁਸੀਂ ਸੁਣਾਓ?
ਵਧੀਆ ਵਧੀਆ, ਕੀ ਕਰਦੇ?
ਬਸ ਲੰਮੇ ਪਿਆ ਸ ਸੀ, ਯਦਾਂ ਆ ਰਹੀਆਂ ਸੀ। ਮੈਂ ਕਿਹਾ ਵਿਚਾਰ ਸਾਂਝੇ ਕਰਨਾ ਤੁਹਾਡੇ ਨਾਲ।
ਅੱਛਾ ਜੀ ਕਿਹੜੀਆਂ ਯਾਦਾਂ ਆ ਰਹੀਆਂ ਜੀ, ਤੁਹਾਨੂੰ ਬਚਪਨ ਦੀਆਂ।
ਅੱਜ ਮੈਨੂੰ ਬੱਚਿਆਂ ਦੇ ਬਸਤੇ ਦੇਖ ਕੇ, ਤੇ ਮੈਨੂੰ ਆਪਣਾ ਬਚਪਨ ਯਾਦ ਆ ਗਿਆ ਜੇ ਨਿੱਕੇ ਹੁੰਦੇ ਸੀ ਸਰਕਾਰੀ ਸਕੂਲ ਪੜ੍ਹਦੇ ਸੀ, ਤੇ ਸਾਡੇ ਸਕੂਲ ਦਾ ਬਾਹਰਲਾ ਗੇਟ ਟੁੱਟਾ ਹੁੰਦਾ ਸੀ। ਜਦੋਂ ਛੁੱਟੀ ਹੋਣੀ ਹੈ, ਅਸੀਂ ਉਹਦੇ ਥੱਲੇ ਉਹਦੀ ਲੰਘ ਜਾਣਾ। ਗਰਾਊਂਡ ਇੰਨੀ ਵੱਡੀ ਹੋਣੀ, ਕਿ ਸਕੂਲ ਨਾਲੋਂ ਵੱਡੀ ਗਰਾਊਂਡ ਹੁੰਦੀ ਸੀ। ਤੇ ਜਦੋਂ ਗਰਾਊਂਡ 'ਚ ਅਸੀਂ ਖੇਡਦੇ ਹੁੰਦੇ ਸੀ ਮੈਨੂੰ ਅੱਜ ਵੀ ਉਹ ਦਿਨ ਯਾਦ ਨੇ, ਪੌੜੀਆਂ ਕਿਸ ਤਰ੍ਹਾਂ ਚੜ੍ਹਨਾ, ਕਿਸ ਤਰ੍ਹਾਂ ਕਲਾਸਾਂ ਤੇ ਬੈਠ ਣਾ ਤੇ ਜੇ ਠੰਡ ਦਾ ਮੌਸਮ ਹੋਣਾ, ਤੇ ਸਾਨੂੰ ਬਾਹਰ ਬਿਠਾ ਦੇਣਾ ਕਟਾਈਆਂ ਤੇ ਉਹਨਾਂ ਨੇ, ਤੇ ਜੇ ਗਰਮੀ ਦਾ ਮੌਸਮ ਹੋਣਾ ਉਹਨਾ ਨੇ ਪੱਕੀਆਂ ਥੱਲੇ ਬਹਾ ਦੇਣਾ ਤੇ ਹਾਲ ਵਿੱਚ, ਸਾਨੂੰ ਉਹ ਗੱਲਾਂ ਨਹੀਂ ਭੁੱਲਦੀਆਂ।
ਹਾਂਜੀ ਬਿਲਕੁਲ ਜੀ, ਜਿਹੜਾ ਬਚਪਨ ਆ ਉਹ ਤਾਂ ਸਾਡੀ ਜ਼ਿੰਦਗੀ ਦਾ ਸਭ ਤੋਂ ਵਧੀਆ ਸਮਾਂ ਹੁੰਦਾ ਵਾ। ਸਭ ਤੋਂ ਸੋਹਣਾ ਸਮਾਂ ਇਹ ਉਹੀ ਹੁੰਦਾ ਵਾ, ਕਿਉਂਕਿ ਉਦੋਂ ਸਾਨੂੰ ਕੋਈ ਟੈਂਸ਼ਨਾਂ ਨਹੀਂ ਹੁੰਦੀਆਂ ਸੀ। ਹਨਾ ਜੀ। ਇਹ ਸਮਾਂ ਉਹ ਹੈਗਾ ਵਾ ਨਾ ਸਾਨੂੰ ਕੋਈ ਚਿੰਤਾ ਹੁੰਦੀ ਸੀ, ਨਾ ਕਿਸੇ ਜਿੰਮੇਵਾਰੀ ਦਾ ਬੋਝ ਹੁੰਦਾ ਸੀ ਉਦੋਂ। ਜੀ, ਸਾਡੀ ਦੁਨੀਆਂ ਸਿਰਫ਼ ਆਪਣੇ ਪਰਿਵਾਰ ਨਾਲ, ਦੋਸਤਾਂ ਨਾਲ ਜਾਂ ਖੇਡਣ 'ਚ, ਜਾਂ ਪੜ੍ਹਾਈ ਤੱਕ ਹੀ ਸੀਮਿਤ ਹੁੰਦੀ ਸੀ ਉਦੋਂ।
ਹਾਂਜੀ ਹਾਂਜੀ, ਅੱਜ ਵੀ ਮੈਂ ਪਹਿਲ
ਬਚਪਨ ਬੜਾ ਯਾਦ ਹੁੰਦਾ ਵਾ, ਸਵੇਰੇ ਜਲਦੀ ਉੱਠ ਕੇ ਸਕੂਲ ਜਾਣਾ ਨਵੇਂ ਨਵੇਂ ਦੋਸਤ ਬਣਾਉਣੇ ਹਨਾ, ਟਿਫਨ ਸਾਂਝਾ ਕਰਨਾ ਉਹਨਾਂ ਨਾਲ ਛੁੱਟੀ ਵੇਲੇ ਖੇਡਣਾ, ਇਹ ਯਾਦਾਂ ਅੱਜ ਵੀ ਮੇਰੇ ਦਿਲ 'ਚ ਵੱਸੀਆਂ ਹੋਈਆਂ ਵਾ।
ਮੇਰੀ ਗੱਲ ਸੁਣੋ, ਹੁਣ ਮੈਂ ਅ ਪੈਨਸਿਲ ਜਿਹੜੀ ਐ ਨਾਂ ਨਟਰਾਜ ਦੀ, ਉਹ ਜਦੋਂ ਮੈਂ ਦੇਖਦਾ ਨਾਂ ਬੱਚੇ ਦੇ ਹੱਥ ਚ' ਤੇ ਮੈਨੂੰ ਯਾਦ ਆਉਂਦਾ ਐ ਕਿ ਨਟਰਾਜ ਦੀ ਪੈਨਸਿਲ ਉਦੋਂ ਵੀ ਹੁੰਦੀ ਸੀ, ਤੇ ਅੱਜ ਵੀ ਚੱਲਦੀ ਪਈ ਏ। ਸਮਾਂ ਬਦਲ ਗਿਆ ਲੇਕਿਨ, ਪੈਨਸਲ ਅੱਜ ਵੀ ਉਹੀ ਐ, ਸ਼ੋਪਨਰ ਵੀ ਉੱਦਾਂ ਦਾ ਈ ਐ ਲੇਕਿਨ ਜਿਹੜਾ ਨਾਂ ਸ਼ਨੀਵਾਰ, ਸਾਨੂੰ ਰਾਤ ਨੂੰ ਸੋਣਾ। ਤੇ ਐਤਵਾਰ ਸਵੇਰੇ ਸਾਨੂੰ ਨਾਂ, ਜਿਹੜੀ ਨੀਂਦ ਨਾਂ ਆਣੀ, ਛੇਤੀ ਜਾਗ ਖੁੱਲ ਜਾਣੀ। ਤੇ ਸੋ, ਹਾਂਜੀ ਹਾਂ, ਚਾਅ ਈ ਬੜਾ ਹੋਣਾ। ਇੱਕ ਹੁੰਦਾ ਸੀ ਮੋਗਲੀ ਆਂਦਾ ਹੁੰਦਾ ਸੀ, ਠੀਕ ਐ ਇੱਕ - ਆਂਦੇ ਸੀ ਬੜਾ ਈ ਚਾਅ ਚੜ੍ਹਦਾ ਸੀ, ਡੀ ਡੀ ਵਨ ਤੇ ਆਪਾਂ ਵੇਖਦੇ ਹੁੰਦੇ ਸੀ, ਤੇ ਸ਼ਨੀਵਾਰ। ਰਾਤ ਨੂੰ ਨੀਂਦ ਈ ਨਾਂ ਆਣਾ ਕਿ ਹਾਏ ਸਵੇਰੇ। ਸਕੂਲ ਆਪਾਂ ਜਾਣਾ ਨੀਂ, ਹਾਂਜੀ। ਸਕੂਲ ਦਾ ਕੰਮ ਕਰ ਲਿਆ, ਗੁੱਡੀਆਂ ਡਾਹ ਲੈਣੀਆਂ। ਬੜਾ ਮਨ ਖੁਸ਼ ਹੋਣਾ ਤੇ ਜਦੋਂ ਐਤਵਾਰ ਸ਼ਾਮ ਬੀਤ ਜਾਣੀ ਨਾ। ਦਿਲ ਨੂੰ ਬੜਾ ਹੋਲ ਪੈਣੇ, ਹਾਏ ਰੱਬਾ! ਹੁਣ ਸਵੇਰੇ ਸਕੂਲ ਜਾਣਾ ਪਏਗਾ, ਮੇਰਾ ਕੰਮ। ਜਿਹੜਾ ਮਾੜਾ-ਮੋਟਾ ਰਹਿ ਗਿਆ ਮੈਂ ਕਰ ਲੈਂਦਾ, ਬੜਾ ਦਿਲ ਚ' ਆਂਦੀ ਏ, ਯਾਦਾਂ ਆਉਂਦੀਆ ਤੇ ਪਤਾ ਲੱਗਦਾ ਏ ਬਈ। ਇੱਕ ਵਾਰੀ ਉਹ ਜਿਹੜਾ ਸੀਨ ਐ, ਕਿਤੇ ਵੇਖਣ ਨੂੰ ਮਿਲ ਜੇ ਤਾਂ ਹੈਰਾਨਗੀ ਹੁੰਦੀ ਐ। ਇੱਕ ਵਾਰੀ ਮੈਂ ਲੰਘਿਆ ਵੀ ਸੀ ਆਪਣੇ ਸਕੂਲ ਦੇ ਸਾਹਮਣੇ, ਤੇ ਮੈਂ ਦੇਖ ਕੇ ਬੜਾ। ਹੈਰਾਨ ਹੋ ਰਿਹਾ ਸੀ ਕਿ ਕੋਈ ਟੈਮ ਹੁੰਦਾ ਸੀ ਇਸ ਸੜਕ ਤੇ ਇਸ ਜਗ੍ਹਾ ਤੇ ਮੈਂ। ਨਿੱਕਾ ਹੁੰਦਾ ਆਪਣਾ ਬਸਤਾ ਲੈ ਕੇ ਚੱਲਦਾ ਹੁੰਦਾ ਸੀ ਤੇ ਅੱਜ ਇਹ ਸਮਾਂ ਬਦਲ ਗਿਆ ਏ, ਤੇ ਵੱਡੇ।
ਹਾਂਜੀ ਖੁਸ਼ੀ ਬੜੀ ਹੁੰਦੀ ਐ ਇਸ ਚੀਜ਼ ਦੀ, ਮੈਂ ਵੀ ਇੱਕ ਹੁਣ ਨਾ, ਮੇਰੇ ਬੱਚੇ ਤੇ ਹੋ ਗਏ ਹੁਣ। ਬੱਚੇ ਹੋ ਗਏ ਆ ਵੱਡੇ, ਦਸ ਸਾਲ ਦੀ ਹੋ ਗਈ ਬੇਟੀ। ਮੈਂ ਵੀ ਇਹਨਾਂ ਨੂੰ ਸਪੈਸ਼ਲ ਲੈ ਕੇ ਗਈ ਆਂ ਆਪਣੇ ਪਿੰਡ, ਇਹਨਾਂ ਨੂੰ ਆਪਣਾ ਸਕੂਲ ਵਿਖਾ ਕੇ ਲਿਆਈ। ਇਹਨਾਂ ਨੂੰ ਮੈਂ ਆਪਣਾ ਘਰ ਵਿਖਾ ਕੇ ਲਿਆਈ, ਉਹ ਯਾਦਾਂ ਨੀਂ ਨਾਂ। ਹੁੰਦੀਐ, ਹੁਣ ਭਾਵੇਂ ਅੱਜ ਉੱਥੇ ਕੋਈ ਨੀਂ ਹੈਗਾ ਹਾਡਾ। ਸਾਡਾ ਆਪਣਾ ਘਰ, ਮੈਂ ਉੱਥੇ ਬੱਚਿਆਂ ਨੂੰ ਲੈ ਕੇ ਗਈ ਇੱਕ ਵਾਰੀ, ਕਿ ਮੈਂ ਨਹੀਂ ਇਹਨਾਂ ਨੂੰ, ਮੈਂ ਵਿਖਾਉਣਾ ਵਾਂ। ਕਿ ਮੈਂ ਇੱਥੇ ਵੜ੍ਹਦੀ ਰਹੀ। ਹਨਾਂ ਜੀ, ਨਾ ਉਦੋਂ ਨੈਟ। ਟ ਹੁੰਦੇ ਸੀ ਨਾਂ ਕੋਈ ਮੋਬੈਲ, ਸਾਰੀਆਂ ਖੇਡਾਂ ਖੇਡਣੀਆਂ ਹਨਾਂ, ਕੋਈ ਕਦੀ। ਖੋ-ਖੋ ਖੇਡ ਲਈ, ਕਦੀ ਗੀਟੇ ਖੇਡ ਲਏ, ਉਹ 'ਤੇ ਬਚ।
ਤੁਸੀਂ ਅ ਤੁਸੀਂ ਮੰਨੋਗੇ ਮੈਂ ਆਪਣੇ ਜਿਹੜੇ ਸਕੂਲ ਦੇ ਬੱਚੇ ਸੀ ਨਾਂ ਤੁਰ ਕੇ, ਆ ਰਸਤਾ ਖਾਲੀ ਹੁੰਦਾ ਸੀ, ਮਜ਼ਾਲ ਨਹੀਂ ਸੀ ਕੋਈ ਵੀ ਕਿਸੇ ਨੂੰ ਕੁਛ ਕਹਿ। ਦੇਵੇ, ਹੈਂ ਤੇ ਅੱਜ ਕੱਲ੍ਹ ਬੱਚਾ, ਸਕੂਲੋਂ ਬਾਹਰ ਵੀ ਨੀਂ ਨਿਕ ਨਿਕਲ ਸਕਦਾ, ਸਮਾਂ ਇਸ ਤਰ੍ਹਾਂ ਦਾ ਆ ਗਿਆ।
ਅੱਜ-ਕੱਲ ਅਸੀਂ ਕਿਸੇ ਦੇ ਯਕੀਨ ਨਹੀਂ ਕਰ ਸਕਦੇ ਕਿਸੇ। ਤੇ ਵੀ ਯਾਰਾਂ, ਦੋਸਤ, ਬੱਚਿਆਂ ਦੇ ਫਰੈਂਡਾਂ ਤੱਕ ਤੇ ਨਹੀਂ ਕਰ ਸਕਦੇ, ਤੇ ਸਾਡੇ ਦੇ ਛੋ। ਟੇ ਹੁੰਦਿਆਂ ਦੀਆਂ ਤੇ ਆਪਣੀਆਂ ਸਹੇਲੀਆਂ ਈ ਬੜੀਆਂ ਹੁੰਦੀਆਂ ਨੇ।
ਹਾਂਜੀ, ਹੁਣ ਤਾਂ ਟਿਫਨ ਵੀ ਬੱਚੇ ਦਾ ਇੱਕ ਦੂਸਰੇ ਦੇ ਨਾਲ ਸ਼ੇਅਰ ਕਰਨ ਤੋਂ ਬੜਾ ਡਰ ਲੱਗਦੈ ਕਿ। ਬੱਚੇ ਜਿਹੜੇ ਨੇ ਆਪਣੀ-ਆਪਣੀ ਚੀਜ਼ ਖਾਣਗੇ, ਕੋਈ ਕਿਸੇ ਦਾ ਟਿਫਨ ਵੀ ਨੀਂ ਖਾਏਗਾ। ਤੇ ਪਹਿਲੇ ਏ ਹੁੰਦਾ ਸੀ। ਸਾਰੇ ਜਣੇ ਅਸੀਂ ਟਿਫਨ ਖੋਲ੍ਹ ਕੇ ਆਪਸ ਵਿੱਚ ਬੈਠ ਜਾਂਦੇ ਸੀ, ਕਦੀ ਪਰਵਾਹ। ਨੀਂ ਕੀਤੀ, ਕੌਣ ਕੀ ਲੈ ਕੇ ਆਇਆ, ਤੂੰ ਵੀ ਲਿਆ, ਤੂੰ ਕੀ ਲਿਆਂਦਾ, ਤੂੰ ਕੀ ਲਿਆਂਦਾ, ਚਾਅ ਈ ਬੜਾ ਚੜ੍ਹਨਾ ਕਿ ਅਸੀਂ ਰੋਟੀਆਂ। ਅੱਛਾ ਫ਼ੇਰ ਸਭ ਤੋਂ ਵੱਡੀ ਗੱਲ, ਜਦੋਂ ਚੌਥਾ ਪੀਰੀਅਡ ਖਤਮ ਹੋ ਜਾਂਦਾ ਏ। ਤੇ ਰਿਸੈਸ ਦਾ ਟਾਈਮ ਆਉਂਦਾ ਸੀ ਨਾਂ, ਐਨਾ ਚਾਅ ਚੜ੍ਹਨਾ ਕਿ ਲੈ ਅਗਲਾ। ਪੀਰੀਅਡ ਪੰਜਵਾਂ ਖ਼ਤਮ ਹੋ ਗਿਆ ਹੁਣ ਰਿਸੈਸ ਹੋਣ ਵਾਲੀ, ਬੈਲ ਵੱਜਣੀ। ਉਹ ਘੰਟੀਆਂ ਬਾਹਰ ਵਾਜਦੀਆਂ ਸੀ ਤੇ ਦਿਲ ਦੇ ਅੰਦਰ ਘੰਟੀਆਂ ਅਲੱਗ ਵਾਜਦੀਆਂ ਸੀ ਕਿ।
ਹਾਂਜੀ ਬਿਲਕੁਲ, ਕਦੀ-ਕਦੀ ਤਾਂ ਪਾਣੀ ਪੀਣ ਦੇ ਬਹਾਨੇ ਈ, ਸਾਰਾ-ਸਾਰਾ ਸਕੂਲ ਘੁੰਮ ਆਈਦਾ ਸੀ। ਕਿੰਨੀ-ਕਿੰਨੀ ਵਾਰੀ, ਕਿ ਅਸੀਂ ਪਾਣੀ ਪੀਣ ਜਾਣਾ ਤੇ ਐਵੇਂ ਗੇੜੇ ਲਾ ਕੇ ਆ ਜਾਣਾ। ਗਰਾਊਂਡ ਵੇਲੇ, ਹੈਨਾਂ, ਉਹ ਵੀ ਬੜੀ ਖੁਸ਼ੀ ਹੁੰਦੀ ਸੀ ਉਦੋਂ।
ਸਭ ਤੋਂ ਜ਼ਿਆਦਾ ਮੈਨੂੰ ਖੁਸ਼ੀ, ਉਦੋਂ ਹੁੰਦੀ ਸੀ, ਜਦੋਂ ਲਾਸਟ ਪੀਰੀਅਡ ਹੁੰਦਾ ਸੀ ਹਨਾਂ। ਆਪਾਂ ਨੂੰ ਲੱਗਦਾ ਸੀ। ਬਸ ਹੁਣ ਪੰਜ ਦਸ ਮਿੰਟ ਰਹਿ ਗੇ ਆ। ਇਸ ਤੋਂ ਬਾਅਦ ਛੁੱਟੀ ਆਪਾਂ ਸਿੱਧੇ ਘਰ ਜਾਣਾ। ਓ ਸਕੂਲ ਦਾ ਰਸਤਾ ਇੰਨਾ ਲੰਬਾ ਹੋ ਜਾਂਦਾ ਸੀ ਨਾ ਕਿ ਫਟਾਫਟ ਮੈਂ ਬਾਹਰ ਨਿਕਲਾਂ ਵੱਡੀ ਗੇਟ ਤੋਂ ਬਸ ਮੈਨੂੰ ਸਾਹ ਆਜੇ ਇੱਕ ਵਾਰੀ। ਮੰਮੀ ਨੂੰ ਦੇਖ ਲੈਂਦਾ ਸੀ ਨਾ ਮੈਨੂੰ ਬੜਾ ਈ ਚਾਅ ਚੜ੍ਹਦਾ ਸੀ। ਮੰ ਲੈਣ ਆਈ ਹੁੰਦੇ ਸੀ। ਤੇ ਅੱਜ-ਅੱਜ ਬਸ ਯਾਦਾਂ ਈ ਰਹਿ ਗਈਆਂ ਨੇ ਸਾਡੀਆਂ
ਹਾਂਜੀ, ਕਿੰਨੀਆਂ ਉਦੋਂ ਹਨਾ ਸ਼ਰਾਰ ਤਾ ਕਰਦੇ ਸੀ ਹਨਾ। ਬੜੇ ਵਧੀਆ ਦਿਨ ਈ ਬੜੇ ਵਧੀਆ ਸੀ। ਹੁਣ ਵੀ ਚਲੋ ਚੇਤੇ ਕਰੀਦਾ ਨਾ ਸਕੂਲ ਦੇ ਦਿਨਾਂ ਨੂੰ ਆਪਣੇ ਆਪ ਚਿਹਰੇ ਤੇ ਮੁਸਕਾਨ ਆ ਜਾਂਦੀ ਆ ਨਾ ਦੋਸਤ ਭਾਵੇਂ ਚਲੋ ਅੱਜ ਕੱਲ ਅੱਜ ਹੁਣ ਵੱਖ-ਵੱਖ ਥਾਵਾਂ ਤੇ ਹੈਗੇ ਆ। ਪਰ ਜਿਹੜੇ ਸਕੂਲ ਦੀ ਦੋਸਤੀ ਯਾਦਾਂ ਨਾ ਓ ਨੀ ਕਦੀ ਭੁੱਲਦੀਆਂ।
ਹਾਂਜੀ-ਹਾਂਜੀ ਏ,
ਬੜਾ ਕੁਛ ਸਿੱਖਿਆ ਹੁੰਦਾ। ਸਕੂਲ ਚੋਂ, ਬਚਪਨ ਦਾ ਮਤਲਬ ਸਾਰਾ ਬਚਪਨ ਈ ਸਾਡਾ ਇਹੀ ਸੀ। ਬਸ ਸਕੂਲ ਜਾਣਾ, ਪੜ੍ਹਾਈ ਕਰਨੀ ਜਾਂ ਘਰੇ ਆਉਣਾ ਵਾ ਖੇਡ ਲਿਆ ਐ ਟੈਨਸ਼ਨ ਫਰੀ ਜਿੰਦਗੀ ਸੀ। ਉਦੋਂ ਅੱਜ-ਕੱਲ੍ਹ ਤੇ ਐਤਵਾਰ ਦਾ ਵੀ ਕੋਈ ਚਾਅ ਨੀ ਹੁੰਦਾ।
ਸਹੀ ਗੱਲ ਐ ਰਾਤ ਨੂੰ ਸੌਂਦੇ ਸੀ। ਨਾ ਤੇ ਸਾਡੇ
ਕੀ
ਬੜਾ ਚਾਅ ਹੁੰਦਾ ਸੀ ਹਾਂ ਮੇ ਮੇ ਮੇ, ਮੇਰੀ ਮੰਮੀ ਨੇ ਨਾ ਮੈਨੂੰ ਚਾਹ ਦੇਣੀ ਵਾਈਟ ਕਲਰ ਦੀ ਕੈਟਲ ਹੁੰਦੀ ਸੀ। ਚਿੱਟੇ ਰੰਗ ਦੀ ਉਹਨੂੰ ਢੱਕਣ ਲੱਗਾ ਹੁੰਦਾ ਸੀ। ਓ ਚ ਚਾਈਨੀਜ਼ ਦੀ ਨੀ ਹੁੰਦੀ। ਉਹ ਚਾਈਨੀਜ਼ ਜੀ ਕੀ ਕਹਿੰਦੇ ਐ ਉਹਨੂੰ ਚੀਨੀ ਜਿਹੜੇ ਕਹਿੰਦੇ ਆ ਚੀਨੀ ਦੇ ਕੱਪ ਹੁੰਦੇ। ਚਿੱਟੇ ਰੰਗ ਦੇ ਉਹ ਕੈਟਲ ਦੇ ਵਿੱਚ ਮੈਨੂੰ ਚਾਹ ਦੇਣੀ, ਤੇ ਵਾਈਟ ਕਲਰ ਦਾ ਕੱਪ ਹੋਣਾ, ਤੇ ਲਾਚੀ ਪਾ ਕੇ ਰਿੰਨ ਕੇ ਚਾਹ ਬਣਾਣੀ। ਵਧੀਆ ਓਨਾਂ ਨੇ ਛੋਟ-ਮੋਟੀ ਲਾਚੀ ਪਾਣੀ ਕਾਲੀ ਵਾਲੀ
ਹਾਂਜੀ।
ਤੇ ਮੈਂ ਬੜੇ ਸ਼ੌਂਕ ਨਾਲ ਚਾਹ ਪੀਣੀ, ਤੇ ਵਾਣ ਵਾਲੀ ਮੰਜੀ ਹੋਣੀ ਰਾਤ ਨੂੰ ਬਿਸਤਰਾ ਡਾਹ ਦੇਣਾ। ਪੱਖਾ ਲੱਗ ਜਾਣਾ, ਤੇ ਤਾਰੇ ਗਿਨਣੇ ਕਿ ਉੱਪਰ ਤਾਰੇ ਹੈਗੇ ਨੇ
ਮੈਂ ਵੀ ਤਾਰੇ ਗਿਣਨੇ ਸਹੀ ਮੈਂ ਵੀ ਬੜੇ ਤਾਰੇ ਗਿਣਦੀ ਹੁੰਦੀ ਸੀ। ਰਾਤ ਨੂੰ ਮੰਜੇ ਥੱਲੇ ਡਾਏ ਹੁੰਦੇ ਸੀ। ਹੁਣ ਤੇ ਕਦੀ ਤਾਰੇ ਈ ਨੀ ਵੇਖੇ ਬਾਰ ਈ ਨੀ ਨਿਕਲੀ ਦਾ ਰਾਤ ਨੂੰ ਤੇ ਟੈਮ ਹੋ ਗਿਆ।
ਕੋਠੇ-ਕੋਠੇ ਤੇ ਸੋਣਾ ਅਸੀਂ ਰਾਤ ਨੂੰ ਪੱਖਾ ਲਾ ਲੈਣਾ ਮੈਂ ਕਹਿਣਾ ਐਂਡ ਨੀਂਦ ਆਣੀ ਨਾ ਪੁੱਛੋ ਕੁਛ ਨਾ ਆ ਹੁਣ-ਹੁਣ ਤਾਂ ਬਸ ਓ ਦੁਨੀਆਂ ਪਤਾ ਨੀ ਕਿੱਥੇ ਚਲੀ ਗਈ ਐ। ਹੁਣ ਕਮਰਿਆਂ ਚ ਕੈਦ ਹੋ ਗਏ ਆ। ਟਾਈਮ ਹੈ ਨੀਗਾ ਬਾਹਰ ਨਿਕਲ ਨੀ ਸਕਦੇ। ਕਿਸੇ ਸਾਹਮਣੇ ਲੰਮੇ ਨੀ ਪੈ ਸਕਦੇ ਪਹਿਲੇ ਲੋਕੀ ਇੱਕ ਦੂ
ਬੜਾ ਵੱਡਾ ਹੁੰਦਾ ਸੀ ਨਾ ਮੈਂ ਤੇ ਮੇਰੇ ਡੈਡੀ ਨੇ ਪਹਿਲਾਂ ਕੂਲਰ ਭਰਨਾ ਫੇਰ ਅਸੀਂ ਪੱਖੇ ਲਾ ਕੇ ਤਿੰਨ ਮੰਜੇ ਡੋਣੇ ਆਪਣੇ ਫੇਰ ਉਹਦੇ ਅੱਗੇ ਠੰਡੀ-ਠੰਡੀ ਹਵਾ ਦੇ ਉੱਪਰ ਐ ਠੰਢੀ ਰਾਤ ਉੱਪਰ ਆਸਮਾਨ ਚ ਤਾਰੇ ਗਿਣਦੇ ਰੈਣਾ।
ਹਾਂਜੀ-ਹਾਂਜੀ ਬਿਲਕੁਲ ਜੀ।
ਵੜੀਆ ਵਧੀਆ ਇੱਕ ਜਦੋਂ ਆਪਾਂ ਸਕੂਲ ਜਾਂਦੇ ਸੀ ਨਾ। ਉਹ ਨਵੀਆਂ ਸਾਨੂੰ ਬੁੱ ਕਾਂ-ਕਿਤਾਬਾਂ ਮਿਲਦੀਆਂ ਸੀ। ਨਵੀਆਂ ਵਰਦੀਆਂ ਉਹਨਾਂ ਦਾ ਚਾਅ ਬੜਾ ਚੜ੍ਹਦਾ ਸੀ।
ਹਾਂਜੀ-ਹਾਂਜੀ, ਇੱਕ ਗੱਲ ਹੋਰ ਮੇਰੇ-ਮੇਰੇ ਮੰਮਾ ਨੇ ਨਾ ਅ ਓ ਆਪਣਾ ਮੱਕੀ ਦੀ ਰੋਟੀ ਬਣਾ ਕੇ ਤੇ ਉੱਪਰ ਉਹਨਾਂ ਨੇ ਕੀ ਕਰਨਾ ਕਾਲੀਆਂ ਮਿਰ ਚਾਂ ਪਾ ਕੇ, ਤੇ ਹਲਕਾ ਜਾ ਲੂਣ ਪਾ ਕੇ, ਦੇਸੀ ਘਿਓ ਰੱਖ ਕੇ ਜਾਂ ਮੂੰਹ ਮੱਖਣੀ ਟਿੱਕੀ, ਥੋੜ੍ਹੀ ਰੱਖ ਮੈਂ ਚਾਹ ਦੇ ਨਾਲ ਜਦੋਂ ਖਾਣੀ ਮੇਰੇ ਮੁ ਤੇ ਮੈਨੂੰ ਯਾਦ ਯਾਦਾ ਆ ਦੀਆਂ ਕਿਵੇ ਕਿ ਉਹ ਹੋ ਨਿੱਕੇ ਹੁੰਦੇ, ਆਹ ਚੀਜ਼ਾਂ ਬੜੀਆਂ ਪਸੰਦ ਕਰਦੇ ਸਾਂ। ਉਹਨਾਂ ਨੇ ਆਮਲੇਟ ਬਣਾ ਦੇਣਾ ਉਬਾਲ ਕੇ
ਹ
ਉ ਉਬਲਿਆ ਹੋਇਆ ਆਂਡਾ ਔਰ ਉਰ ਕਾਲੀ ਮਿਰਚ, ਲੂਣ ਪਾ ਦੇਣੀ, ਸਵੇਰੇ ਸਵੇਰੇ ਮੈਨੂੰ ਬੈਡ ਟੀ ਦੇ ਨਾਲ ਉਹਨਾਂ ਨੇ ਦੇ ਦੇਣੀ। ਕਹਿ ਆਲਾ ਪੁੱਤ ਚਾਹ ਪੀ ਫਟਾਫਟ ਸਕੂਲ ਜਾਣਾ ਹੈ, ਤੇ ਮੈਨੂੰ ਉਹ ਗੱਲਾਂ ਜਿਹੜੀਆਂ
ਮੈਨੂੰ ਵੀ ਬੜੀਆਂ ਚੇਤ ਆਉਂਦੀਆਂ ਜਿੱਦਾਂ ਹੁਣ ਸਾਉਣ ਦਾ ਮਹੀਨਾ ਆਣਾ ਨਾ, ਮੇਰੀ ਮੰਮੀ ਨੇ ਚੂੜੀਆਂ ਲੈ ਕੇ ਦੇਣੀਆਂ। ਅਹੀ ਪੀਂਘਾਂ ਪਾਉਣੀਆਂ ਉੱਥੇ ਦਰਖ਼ਤਾਂ ਸਕੂਲ 'ਚ ਪੀਂਘਾਂ ਪੈ ਜਾਂਦੀਆਂ ਸੀ ਸਾਡੇ ਉੱਥੇ, ਝੂਟੇ ਲੈਂਦੇ ਰਹਿਣਾ। ਸੂਟ ਪਾ ਕੇ ਤੇ ਤੀਆਂ ਮਨਾਉਣੀਆਂ, ਗਿੱਧੇ ਪਾਉਣੇ, ਉਹ ਜਿਹੜੀਆਂ ਉਹ ਜਿਹੜੇ ਦਿਨ ਚੱਲ ਗਏ ਨਾ, ਉਹ ਨੀ ਕਦੀ ਵਾਪਿਸ ਆਉਣੇ ਹੁਣ।
ਬਸ ਬਸ, ਉਹ ਵਾਪਿਸ ਨਹੀਂ ਆਉਣਾ ਉਹ ਟਾਈਮ ਨੀ ਵਾਪਸ ਆਉਣਾ, ਇਹ ਵੀ ਸਮਾਂ ਬੜਾ ਗੋਲੀ ਆਂਗੂ ਹਾਂਜੀ' ਇਹ ਵੀ ਸਮਾਂ ਬੜੀ ਤੇਜ਼ੀ ਨਾਲ ਲੰਘ ਰਿਹਾ ਜੀ।
ਇਹ ਵੀ ਸਮਾਂ, ਹੁਣ 'ਹਾਂਜੀ। ਆਪਣੇ ਬੱਚਿਆਂ ਵਿੱਚੋਂ ਹੀ, ਹੁਣ ਆਪਣਾ ਬਚਪਨ ਵੇਖੀ ਦਾ ਵਾ ਬਸ।
ਬਸ ਬਸ ਜਿੱਦਾਂ, ਜਿੱਦਾਂ ਤਸਵੀਰਾਂ, ਜਿੱਦਾਂ ਆਪਾਂ ਤਸਵੀਰਾਂ ਦੇਖਦੇ ਹਾਂ ਤਾਂ ਤਸਵੀਰਾਂ 'ਚ ਮਹਿਸੂਸ ਕਰਦੇ ਆ ਕਿ ਚਿੜੀ, ਅ ਜਿਹੜੇ ਮਤਲਬ ਜਾਨਵਰ ਕਿੱਡੇ ਸੋਹਣੇ ਨੇ ਜਾਂ ਇਹ ਦੇਸ਼ ਕਿੰਨਾ ਸੋਹਣਾ, ਜਾਂ ਕਿਸੇ ਦੀ ਫੋਟੋ ਵੇਖ ਕੇ ਖੁਸ਼ ਹੁੰਨੇ ਆ ਪੁਰਾਣੀ ਉਸ ਤਰ੍ਹਾਂ ਅਸੀਂ ਤਸਵੀਰ ਬਣ ਕੇ ਰਹਿ ਗਏ ਹੁਣ, ਇਹ ਸਾਡੇ ਬੱਚੇ ਸਾਨੂੰ ਵੇਖ ਕੇ ਖੁਸ਼ ਹੋਣਗੇ।
ਇਆ ਨੇ ਤੇ ਹਨਾ ਹੁਣ, ਉਹ ਖੁਸ਼ੀਆਂ ਹੀ ਸਾਡੀਆਂ ਖੋ ਲਈਆ ਜਿੰਨੀਆਂ ਹੁਣ ਜਿੰਮੇਵਾਰੀਆਂ ਨਾ, ਕਿਸੇ ਚੀਜ਼ ਦਾ ਨਵੀਂ ਦਾ ਚਾਅ ਨੀ ਹੁੰਦਾ ਹੁਣ, ਕਿਸੇ ਕੋਈ ਛੁੱਟੀ ਦਾ ਚਾਅ ਨੀ। ਬਸ ਜਿੰਮੇਵਾਰੀਆਂ ਕੋਈ ਨਾ ਕੋਈ ਕੰਮ, ਇਹ ਲਿਆਉਣਾ, ਉਹ ਲਿਆਉਣਾ, ਬੱਚਿਆਂ ਦਾ ਆਹ ਕਰਨ ਵਾਲਾ, ਉਹ ਸਾਰਾ ਦਿਨ ਏਦਾਂ ਹੀ ਨਿਕਲ ਕਲ ਜਾਂਦਾ। ਛੁੱ
ਹਾਂ, 'ਸਾਡੀ ਕਿੰਨੀ ਵੱਡੀ ਕੁਰਬਾਨੀ ਹੈ। ਕਿ ਆਪਣੀ ਜ਼ਿੰਦਗੀ ਦੇ ਕਿੰਨੇ ਦੌਰ ਕੱਢ ਕੇ, ਅਸੀਂ ਇੱਥੋਂ ਤੱਕ ਪਹੁੰਚੇ ਹ। ਲੇਕਿਨ ਬੇ ਬੱਚਿਆਂ ਨੂੰ ਸਮਝਾਉਣ ਲੱਗਿਆ ਕਿੰਨੀ ਮੁਸ਼ਕਲ ਹੁੰਦੀ ਹੈ ਬੱਚੇ ਇਹ ਸਮਝਦੇ ਨੇ, ਕਿ ਸਾਡੇ ਵਾਸਤੇ ਮਾਂ ਪਿਓ ਪਤਾ ਨੀ ਕੀ ਕਹੀ ਜਾ ਰਹੇ ਨੇ।
ਹਾਂ' ਪਹਿਲੋਂ ਵੇਖੋ, ਆਪਾਂ ਹੀ ਆਪਾਂ ਆਪਾਂ ਜਦੋਂ ਛੋਟੇ ਸੀ, ਆਪਾਂ ਆਪਣੇ ਮਾਂ ਪਿਓ ਨੂੰ ਜਵਾਬ ਨਹੀਂ ਕਦੇ ਦਿੱਤਾ ਸੀ। ਉਹਨਾਂ ਦੇ ਨਾਲ ਸੋਣਾ, ਉਹਨਾਂ ਨੇ ਸਾਨੂੰ ਸਮਝਾਉਣਾ, ਜੋ ਉਹਨਾਂ ਨੇ ਸਮਝਾਉਣਾ ਸਮਝ ਵੀ ਲੈਣਾ, ਤੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਆਪਣ ਨੂੰ, ਅਸੀਂ ਕੁਛ ਕਹਿ ਵੀ ਨਹੀਂ ਸਕਦੇ। ਉਹ ਡਰ ਡਰ ਕੇ ਉਹਨਾ ਨੂੰ ਸਮਝਾਉਣਾ ਵੀ ਹੋਵੇ ਨਾ, ਡਰਦੇ ਓਹਨਾਂ ਤੋਂ ਵੀ ਨਹੀਂ, ਸਾਡੇ ਬੱਚੇ ਨਾਰਾਜ਼ ਹੀ ਨਾ ਹੋ ਜਾਣ।
ਛੋਟਿਆਂ ਦਾ ਮੰਮੀ ਦੇ ਨਾਲ ਸੋਣਾ ਤੇ ਜਾਂ ਪਾਪਾ ਨਾਲ ਸੋਣਾ, ਕੱਲਾ ਮੈਂ ਕਦੀ ਨਹੀਂ ਸੀ ਸੁਤਾ, ਤੇ ਹੁਣ ਅੱਜ ਕੱਲ੍ਹ ਦੇ ਬ ਬੱਚਿਆਂ ਨੂੰ ਕਹਿ ਦੋ ਭਈ ਤੁਸੀਂ ਨਾਲ ਸੋਜੋ, ਕਹਿਣਗੇ ਨਹੀਂ ਜੀ ਮੈਂ ਇਕੱਲਾ ਸੌਣਾ। ਤੇ ਪਤਾ ਨੀ ਉਸ ਸੁਭਾਅ ਜਿਹੜੇ ਨੇ ਪਹਿਲੇ ਵਾਲੇ, ਜਿਹੜੇ ਪਿਆਰ ਸੀ ਜਾਂ ਮੁਹੱਬਤ ਸੀ ਨਾਲ ਨਾਲ, ਮੰਮੀ ਪਾਪਾ ਪਾਪਾ ਦੇ ਨਾਲ ਨਾਲ, ਮੈਨੂੰ ਨਾ ਉਹਨਾਂ ਨੇ ਅੱਜ ਵੀ ਯਾਦ ਹੈ। ਹਾਂ ਬਿਲਕੁਲ, ਬਿਲਕੁਲ, ਬਿਲਕੁਲ, ਬਿਲਕੁਲ, ਬਿਲਕੁਲ ਬਿਲਕੁਲ, ਬਿਲਕੁਲ। ਹਾਂ ਰੂਪ' ਅ ਹਾਂਜੀ ਰੂਪ ਬਸੰਤ ਦੀ ਕਹਾਣੀ ਹੋ ਗਈ। ਹੋਰ ਕਹਾਣੀਆਂ ਹੋ ਗਈਆਂ ਮੈਨੂੰ ਅੱਜ ਵੀ ਯਾਦ ਯਾਦ ਆ ਮੇਰੇ ਪਾਪਾ ਨੇ ਦੀਵਾਲੀ ਤੇ ਲਾਗੇ ਨਾ ਮੈਨੂੰ ਕਾਰ ਲੈ ਕੇ ਦਿੱਤੀ। ਦਿੱਤੀ ਸੀ, ਉਹ ਕਾਰ ਦੇ ਥੱਲੇ ਰਿਮੋਟ ਲੱਗਾ ਸੀ। ਤੇ ਬਟਨ ਨਪੋ ਤੇ ਕਾਰ ਘੁੰਮਦੀ ਸੀ ਆਪਣੇ ਆਪ ਰਿਮੋਟ ਦੇ ਨਾਲ ਚੱਲਦੀ ਸੀ। ਤੇ ਮੇਰੇ ਵਾਸਤੇ ਉਹ ਇੰਨਾ ਵੱਡਾ ਤੋਹਫ਼ਾ ਸੀ ਨਾ। ਕਿ ਮੈਂ ਦੱਸ ਹੀ ਨਹੀਂ ਸਕਦਾ ਉਹ ਮੈਂ ਪੂਰੇ ਸਾਲ ਦੋ ਸਾਲ ਹੀ ਸਾਂਭ ਕੇ ਰੱਖੀ ਹੋਈ ਕਿ ਹਾਏ ਇਹ ਚੀਜ਼ ਮੇਰੀ ਖ਼ਰਾਬ ਨਹੀਂ ਹੋਣੀ ਚਾਹੀਦੀ।
ਚਲੋ ਠੀਕ ਹੈ ਜੀ ਜਿਹੜਾ ਬਚਪਨ ਉਹ ਤਾਂ ਚਲੋ ਕਦੇ ਵਾਪਸ ਨਹੀਂ ਆਉਣਾ ਚਲੋ ਠੀਕ ਹੈ ਜੀ। ਬੜਾ ਵਧੀਆ ਲੱਗਾ ਇਹ, ਚੀਜ਼ਾਂ ਯਾਦ ਕਰਕੇ ਤੁਹਾਡੇ ਨਾਲ ਗੱਲਾਂ ਕਰਕੇ ਠੀਕ ਐ, ਜੀ ਸਤਿ ਸ਼੍ਰੀ ਅਕਾਲ।